ਹੋਲੇ, ਸਤਿ ਸ੍ਰੀ ਅਕਾਲ। ਹੋਰ ਕਿਆ ਹਾਲ- ਚਾਲ ਨੇ।
ਬਸ ਵਧੀਆ ਜੀ।
ਹੋ ਕੀ ਕਰਦੇ ਪਏ ਤੁਸੀਂ? ਬਸ ਮੈਂ ਵੀ ਵਧੀਆ। ਅੱਛਾ।
ਹੋਰ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ।
ਹਾਂਜੀ। ਸਭ ਵਧੀਆ। ਤੁਸੀ ਸੁਣਾਓ ਇੱਧਰ ਸਭ ਠੀਕ ਨੇ?
ਹਾਂਜੀ। ਉੱਧਰ ਵੀ ਸਭ ਠੀਕ ਨੇ। ਬੱਚੇ ਵੀ ਬਸ, ਹੁਣੇ ਬਿਠਾਏ ਨੇ ਆਰੇ ਲਾ ਕੇ।
ਅੱਛਾ- ਅੱਛਾ।
ਅਤੇ ਹੋਰ ਦੱਸੋ ਤੁਸੀਂ, ਮਸਾਂ ਬਿਠਾਈ ਬਹਿੰਦੇ ਕਿੱਥੇ ਨੇ ਹੈ। ਸਵੇਰ ਦਾ ਫੋਨ ਕਰਨ- ਕਰਨ ਕਰਦੇ ਪਏ ਇੱਕ ਦੂਜੇ ਨੂੰ ਪਰ ਬਸ ਬੱਚੇ ਬਹਿੰਦੇ ਨੀ ਕਦੀ ਕੁਛ ਕਦੀ ਕੁਛ ਇੰਨਾ ਪਰੇਸ਼ਾਨ ਇਹਨਾਂ ਨੇ
ਹਾਂਜੀ, ਇਹ ਤੰਗ ਹੀ ਬੜਾ ਕਰਦੇ ਨੇ ਕੀ ਕਰੀਏ ਬਹਿੰਦੇ ਨੀ ਹੈ ਟੀ ਵੀ ਫੋਨ ਦੇ ਕੇ ਬਿਠਾਓ ਤਾਂ ਬਹਿਨੇ ਮਰਨਾ ਨੀ ਪੈਣਾ ਇਹਨਾਂ ਨੇ
ਹਮ
ਹਮ, ਹੋਰ ਲੰਚ ਤਾਂ ਫ੍ਰਰੀ ਹੋ ਗਏ ਹੋ?
ਹਾਂਜੀ ਰ ਤੇ ਫੇਰ ਬਣਾ ਲਿਆ ਵਾ ਹਜੇ ਖਾਧਾ ਨੀ ਆ, ਕਿਉਂਕਿ ਇਹਨਾਂ ਨੇ ਟਿਊਸ਼ਨ ਤੋਂ ਆ ਕੇ ਨਹੀਂ, ਟਿਊਸ਼ਨ ਤੋਂ ਆ ਕੇ ਨਾ ਲੇਟ ਰੋਟੀ ਖਾਂਦੇ ਨੇ ਫੇਰ ਦੁਪਹਿਰ ਦੀ ਫਿਰ ਲੇਟ ਹੋ ਜਾਂਦੀ ਹੈ ਨਾਰੀ
ਠੀਕ ਏ।
ਹੋਰ ਤੁਸੀਂ ਕਰ ਲ ਲੰਚ ਵਗੈਰਾ
ਹਾਂਜੀ ਮੈਂ ਤੇ ਕਾਫ਼ੀ ਦੇਰ ਹੋ ਗਈ ਹੁਣ ਤੇ ਬਸ ਹੁੰਦਾ ਪਿਆ ਹੀ ਕੇ ਇੱਕ ਕੱਪ ਚਾਹ ਬਣਾਵਾ। ਤੇ ਚਾਹ ਪੀਆ।
ਹਾਂ। ਉਹ ਵੀ ਇਸ ਟਾਈਮ ਤੇ ਹੁੰਦਾ ਹੈ। ਚਾਹ ਪੀਣ ਦਾ ਥੋੜਾ ਜਿਹਾ
ਹਾਂਜੀ।
ਮੈਂ ਵੀ ਸੋਚਦੀ ਵੀ ਸੀ ਮੈਂ ਕਿਹਾ ਰੋਟੀ ਨੀ ਖਾਣੀ ਤੇ ਫਿਰ ਚਾਹ ਹੀ ਬਣਾ ਲਵਾਂ। ਮੈਂ ਵੀ ਇਹੀ ਸੋਚਦੀ ਵੀ ਸੀ। ਮੈਂ ਕਿਹਾ ਰੋਟੀ ਰੋਟੀ- ਪਾਣੀ ਨੀ ਹਜੇ ਦਿਲ ਕਰਦਾ ਵੈ। ਤੇ ਚਾਹ ਹੀ ਬਣਾ ਕੇ ਪੀ ਲਈਏ।
ਹਾਂ, ਤੇ ਹੋਰ ਕਿ ਟਾਈਮ ਵੀ ਹੋ ਗਿਆ ਨਾਲੇ।
ਹਾਂ, ਟਾਈਮ ਵੀ ਚਾਰ ਵੱਜ ਗਏ ਨੇ। ਤੇ ਮੈਂ ਚੱਲੋ
ਹੂੰ।
ਬੱਚੇ ਦਿਨ ਦਾ ਪਤਾ ਹੀ ਨਹੀਂ ਚੱਲਣ ਦਿੰਦੇ ਪੲਏ, ਵੀ ਦਿਨ ਕਿੱਥੇ ਜਾਂਦਾ ਤਾਂ ਰਾਤ ਕਿੱਥੇ ਜਾਂਦੀ ਪਈ ਹੈ ਸਮਝ ਵੀ ਨੀ ਆਉਂਦਾ ਪਇਆ, ਬੱਚਿਆਂ ਦੇ ਨਾਲ
ਮੈਨੂੰ ਵੀ ਮੈਂ ਕਹਿੰਦੀ ਵੀ ਆ, ਵੀ ਤੂੰ ਸ ਹੋ ਜਾ ਟਾਈਮ ਵੀ ਹੋ ਗਿਆ ਹੁਣ ਕਿੱਥੇ ਟਾਈਮ ਹੀ ਸੌਉਣ ਦਾ ਹਮ
ਅੱਜ ਅੱਜ ਕੱਲ੍ਹ ਦੇ ਬੱਚੇ ਸੌਦੇ ਵੀ ਨੀ ਬਚਦਾ ਕਹਿੰਦੇ ਕਿ ਚਲੋ ਆਪਾਂ ਇੱਕ ਟਾਈਪ ਤੇ ਸੋ ਜਏ ਪਰ ਨਾ ਉਹ ਕਹਿੰਦੇ ਆ ਅਹੀ ਬਸ ਖੇਡਦੇ ਰਹੀ ਮੈਂ ਤੇ ਕਹਦੀ ਖੇਡ ਖੇਡ ਕੇ ਵੀ ਨ ਥੱਕਦੇ ਖੇੜ ਖੇੜ ਕੇ ਵੀ ਨ ਥਦੇ ਆ
ਬਿਲਕੁਲ ਬਿਲਕੁਲ ਹਮ
ਇੰਨਾ ਪਰੇਸ਼ਾਨ ਕਰਦੇ ਨੇ ਬਹੁਤ ਜ਼ਿਆਦਾ ਮੈਂ ਕਹਿੰਦੀ ਹਾਂ ਇੰਨਾ ਪਰੇਸ਼ਾਨ ਹਰ ਕੋਈ ਕੰਮ ਕਰਨ 'ਚ ਉਹ ਮੁਸ਼ਕਿਲ ਹੋ ਪਈ ਹੈ
ਅਰੇ ਹੁਣ ਤੇ ਛੁੱਟੀਆਂ ਨੇ ਨਾ ਤੇ ਜ਼ਿਆਦਾ ਕੀਤਾ ਹੋਇਆ ਵੀ ਇਹਨਾਂ ਨੇ ਸਕੂਲ ਜਾਣਗੇ ਫੇਿਰ ਟਾਈਮ ਟੇਬਲ ਸੈੱਟ ਹੋ ਜਾਏਗਾ ਇਹਨਾਂ ਦਾ ਫੇਿਰ ਹੋਏਗਾ ਸਕੂਲ ਗਏ ਨੇ ਚਲੋ ਫੇਰ ਆ ਕੇ ਬੱਚਾ ਥੱਕ ਜਾਂਦਾ ਹੈ ਰੋਟੀ ਪਾਣੀ ਖਾ ਕੇ ਥੋੜਾ ਸ ਜਾਂਦੇ ਨੇ ਫਿਰ ਟਿਊਸ਼ਨ ਦਾ ਟਾਈਮ ਹੋ ਜਾਂਦਾ ਹੈ ਫੇਿਰ ਟਿਊਸ਼ਨ ਤੇ ਆਉਣਗੇ ਫੇਿਰ ਉਹੀ ਥੋੜਾ ਬਹੁਤਾ ਸਕੂਲ ਦਾ ਅਸੀਂ ਵੀ ਦੇਖਦੇ ਹਾਂ ਕਿ ਪੜ੍ਹ ਕੇ ਆਏ ਨੀ ਕਿ ਨਹੀਂੀ ਪੜ੍ਹ ਕੇ ਆਏ
ਹੂੰ ਆਪਣੇ ਆਪ ਤੇ ਕੁੱਛ ਨੀ ਕਰ ਸਕਦੇ ਅਸ ਵੇਰ ਤਾਂ ਮੈਂ ਇਹਨਾਂ ਦੇ ਪ੍ਰੋਜੈਕਟ ਲੈ ਕੇ ਬੈਠੀ ਆਾਂ ਮੈਂ ਚੱਲ ਮੈਂ ਬਣਾਉਾਨਦੀ ਹਾਂ ਮਿੰਟ ਚ ਉੱਧਰੋਂ ਲੜਾਈ ਆ ਉੱਧਰੋਂ ਲੜਾਈ ਆ ਕਿਸੇ ਨੇ ਉਹਨੂੰ ਥੱਪੜ ਮਾਰ ਕਿਸੇ ਇਹ ਨੂੰ ਬੋਲ ਮਾਰਦੀ ਆ ਇਹੀਓ ਬਸ ਇਹਨਾਂ ਦੇ ਕੰਮ ਦੇ ਚੱਕਰ ਚ ਕੋਈ ਕੰਮ ਬਣਦਾ ਹੀ ਨਹੀਂ ਪ੍ਰਿਆ
ਹਾਂ ਨਹੀਂ ਜਦੋਂ ਅਸੀਂ ਕਹਿੰਦੇ ਵੀ ਸਾਡੇ ਟਾਈਮ ਸੀ ਅਸੀਂ ਖੇਲਦੇ ਸੀ ਬੈਠਦੇ ਸੀ ਸਾਡੀ ਲੜਾਈ ਐਵੇਂ ਤੇ ਨਹੀਂ ਹੁੰਦੀ ਸੀਗਾ ਤੇ ਮਿੰਟ ਬੱਚੇ ਲੜ ਜਾਂਦੇ ਨੇ ਬੈਠੇ ਬੈਠੇ ਆ ਨਾਨ ਨੇ ਬਸ ਕੁਛ ਕਿਹ ਤੇ ਬਾ ਤਾਂ ਲੜਾਈ ਕਿਸੇ ਨੇ ਕੁਛ ਕਿਹਾ ਈ
ਹਮ ਸੁਣਨਾ ਵੀ ਨੀ ਬਸ ਬੜਾ ਮਤਲਬ ਇਹਨਾਂ ਨੇ ਬਹੁਤ ਜ਼ਿਆਦਾ ਦਿਮਾਗ ਜਿਹੜਾ ਨਾ ਖ਼ਰਾਬ ਕੀਤਾ ਇੱਕ ਤੇ ਨਾ ਬੰਦਾ ਕਹਿੰਦਾ ਕਿ ਅਸੀਂ ਖੁਦ ਕਹਿੰਦੇੇ ਇਹ ਸਾਨੂੰ ਕਲਪਾ ਦਿੰਦੇ ਨੇ ਜ ਦਿਲ ਕਰਦਾ ਕਿ ਫੜ ਕੇ ਇਹ ਨੇ ਨਾ ਮਤਲਬ ਬੰਨ ਛੜੀਏ ਕਿਸੇ ਤਰੀਕੇ ਨਾਲ ਅ, ਬੜਾ ਤੰਗ ਕਰਦੇ ਨੇ ਮਤਲਬ ਇਹ ਕਿਸੇ ਤਰੀਕੇ ਨਾਲ ਬਹਿ ਨਹੀਂ ਸਕਦੇ, ਇਹਨਾਂ ਨੂੰ ਬਹਿਣਾ ਨੀ ਆਉਂਦਾ ਜੇ ਲਾਈਫ ਦੇ ਵਿੱਚ ਇਹਨਾਂ ਨੂੰ ਕਿਤੇ ਬਹਿਣਾ, ਬਹਿਣ ਵਾਸਤੇ ਕਹਿਣਾ ਪੈ ਜੇ ਨਾ ਤੇ ਸਮਝ ਲੋ ਇਹ ਬਹਿ ਨੀ ਸਕਦੇੇ। ਬਿਨਾਂ ਫ਼ੋਨ ਤੋਂ ਤਾਂ ਬਿਲਕੁਲ ਨਹੀਂ ਬਹਿ ਸਕਦੇ।
ਹਾਂ ਤੇ ਅਗਰ ਕਿਸੇ ਦਾ ਫੋਨ ਆ ਗਿਆ ਨਾ ਤਾਂ ਹੁੰਦੀ ਰਹੇਗੀ ਉਹ ਗੱਲ ਕਦੋਂ ਖ਼ਤਮ ਹੋਏਗੀ। ਕਦੋਂ ਸਾਨੂੰ ਫੋਨ ਮਿਲੇ।
ਹਾਂ ਫੋਨ ਮਿਲੇਿਆ ਗੱਲ ਛੱਡੋ ਚੌਵੀ ਘੰਟੇ ਫੋਨ ਚਾਹੀਦਾ ਚੌਵੀ ਘੰਟੇ ਕੰਘੀ ਕਰਾਣੀ
ਹ
ਉਹ ਰੋਟੀ ਖਾਣੀ ਹਰ ਚੀਜ਼ ਵੈਸੇ ਫੋਨ ਚਾਹੀਦਾ ਇਹਨਾਂ ਨੂੰ
ਬਿਲਕੁਲ ਹੁਣ ਵੀ ਮੈਂ ਕਹਿ ਰਹੀ ਸੀ ਚੱਲ ਤੋਂ ਥੋੜੀ ਦੇਰ ਸੋ ਜਾ ਪੰਜ ਦਸ, ਦਸ ਮਿੰਟ ਕਰਦੇ ਕਰਦੇ ਇਹਨੇ ਚਾਰ ਸਵਾ ਚਾਰ ਵਜਾ ਦਿਤੇ ਨੇ
ਹਨੀ ਬੱਚੇ ਨੀ ਸੌਦੇ ਮੈਂ ਕਦੋਂ ਦੀ ਲੈ ਕੇ ਬੈਠੀ ਹੋਈ ਹਾਂ ਸੋਣ ਦਾ ਨਾਮ ਨਹੀ ਲੈਂਦੇ ਵ ਬੰਦਾ ਕਹਿੰਦਾ ਚਲੋ ਮਾਂ ਥੋੜਾ ਕੰਮ ਕਰਲੇਗੀ ਸੌਦੇ ਹੀ ਨੀ ਹੈਗੇ
ਇਹਨਾਂ ਨੇ ਇਹਨਾਂ ਨੇ ਥੋੜੀ ਬੈਣਾ ਵੇ ਏਹਣਾ ਨੂ ਸੋਣਾ ਹੀ ਨੀ ਹੈ ਇਹਨਾਂ ਨੇ, ਅੱਗੇ- ਪਿੱਛੇ ਘੁੰਮਦੇ ਰਹਿੰਦੇ ਨੇ।
ਕੰਮ
ਨਹੀਂ ਆਪ ਵੀ ਇਨੀ ਸਕੂਲ ਜਾਂਦੇ ਨੇ ਨਾ ਤੇ ਥੱਕਦੇ ਨੇ, ਤੇ ਸੋ ਜਾਂਦੇ ਨੇ।
ਮੇਰੇ ਤੇ ਸਕੂਲ ਜਾ ਕੇ ਵੀ ਨੀ ਥੱਕਦੇ, ਸਕੂਲੋਂ ਆਉਂਦੇ ਸਾਰਾ ਕੱਪੜੇ ਲਾ ਕੇ ਫੁੱਟਬੋਲਾਂ ਨਾਲ ਸ਼ੁਰੂ ਹੋ ਜਾਂਦੇ ਖੇਡਣਾ। ਤੇ ਥੱਕਦੇ ਜਰਾ ਨੀ। ਮੇਰੇ ਤੇ ਬਿਲਕੁਲ ਨੀ ਥਕਾਵਟ ਹੁੰਦੀ ਮੇਰੇਆਂ ਨੂੰ ਤੇ, ਰਾਤੀ ਪਾਏ ਗਿਆਰਾਂ ਵਜੇ ਇਹਨਾਂ ਨੂੰ ਖਡਾ ਲੋ।
ਹੂੰ
ਇਹ ਹਾਲ ਏ।
ਜਾੳ। ਹੂੰ ਮੇਰੇ ਵੱਲ ਹਾਂ ਇਹ ਬਸ ਇਹੀ ਨੇ ਹੁਣ ਥੋੜੀ ਦੇਰ ਬੈਠਣਗੇ ਫਿਰ ਮੈਂ ਕ ਚਲੁ ਕੁਛ ਖਾ ਪੀਣਾ ਵੀ ਤੇ
ਹੂੰ
ਫੇਡਰ, ਸ਼ੇਡਰ ਪੀਲਓ ਅਪਣਾ। ਬਹਿ ਜੋੋ, ਉਹ ਵੀ ਹੁਣ ਟੀ ਵੀ ਉਹਦੇ ਵਾਸਤੇ ਵੀ ਟੀ ਵੀ ਚਾਹੀਦਾ ਵੇ, ਫੇਰ ਮੈਨੂੰ ਹੁੰਦਾ ਪੂਰਾ ਦਿਨ ਹੀ ਟੀ ਵੀ ਦੇਖਦਾ ਰਹੇਗਾ।
ਹਾਂਜੀ।
ਹੂੰ, ਹੋਰ ਤੁਹਾਡੇ ਬੱਚੇ ਕਿੱਥੇ ਬੈਠੇ ਨੇ ਊ?
ਮੇਰੇ ਬੱਚੇ ਪਹਿਲੇ ਮੈਂ ਕਮਰੇ ਚ ਕ ਕਾਪੀਆਂ ਦੇ ਕੇ ਇੱਕ ਹੋਮਵਰਕ ਵਾਸਤੇ ਬਿਠਾਏ ਹੋਏ ਸੀ। ਹੁਣ ਹੋਲੀ ਜੇ ਇਧਰ ਬਹਿ ਕਹਿ ਨਾ ਬਾਜ਼ ਮਤਲਬ ਕਿ ਕੁਛ ਹੋਰ ਨੀ ਕਰੋ। ਤੇ ਕਿਥੇ ਚੱਲ ਗਏ ਨੇ ਮੈਂ ਉਤਰ ਕੇ ਥੱਲੇ ਦੌੜ ਗਏ ਨੇ ਹੁਣ।
ਅੱਛਾ, ਅੱਛਾ ਸਹੀ, ਇਹਨਾਂ ਦੇ ਤਾਂ ਸਕੂਲ ਵੀ ਖੁੱਲਣ ਵਾਲੇ ਹੋਣੇ ਨਾ ਹੁਣ ਤੇ।
ਮੈਂ ਤੇ ਕਹਿੰਦੀ ਹ ਸਕੂਲ ਵਾਲਿਆਂ ਨੂੰ ਕਹਿਣਾ ਚਾਈਦਾ ਇਹਨਾਂ ਨੂੰ ਹਫ਼ਤਾ, ਦਸ ਦਿਨ ਛੁਟੀਆਂ ਬੜੀਆਂ ਹੁੰਦੀਆਂ। ਘਰ ਬਹਿ ਕੇ ਸਗੋਂ ਜ਼ਿਆਦਾ ਬਦਤਮੀਜ਼ ਹੋਈ ਜਾਂਦੇ ਨੇ ਏਹ ਤੇ।
ਆਦੇ ਪਤਾ ਕੀ ਏ ਸੁਣਦੇ ਨੀ ਗੱਲ ਨੀ।
ਗੱਲ ਨਹੀਂੀ ਸੁਣਦੇ ਆਪਣੀ ਮਰਜ਼ੀਆਂ ਚਲਾਉਂਦੇ ਨੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਹਿੰਦੇ ਆ ਅਗਰ ਕੁਛ ਕਹਿ ਦੋ ਤੇ ਫੇਰ ਵੇਖੋ ਇਹਨਾਂ ਦਾ ਹਾਲ ਕਿਤੇ ਇੰਨੇ ਇੰਨੇ ਰੋ ਰੋ ਕੇ ਵਿਖਾਣ ਗੇ ਸ਼ਿਕਾਇਤ ਸ਼ਿਕਇਤਾ ਲਗਾਉਣਗੇ ਮੇਰੀਆਂ ਪਾਪਾ ਨੂੰ ਮੈਨੂੰ ਮੰਮਾ ਨੇ ਇੰਝ ਬੋਲਿਆ।
ਦੇ ਵਿੱਚ ਨਾ ਚਿੜ ਚਿੜੇ ਹੋ ਗਏ ਨੇ ਐ। ਕੁਝ ਨੀ ਬਸ ਤੁਹਾਡੇ ਇਧਰ ਤੇ ਫੇਰ ਵੀ ਹੁਣ ਇੱਕ-ਦੋ-ਤਿੰਨ ਨੂੰ ਸਕੂਲ ਖੁੱਲ ਜਾਣੇ ਨੇ ਨਾ ਮੇਰੇ ਸਿਰ ਦਰਦ ਤੇ ਤੇ ਖੋਲੇ ਵੀਹ ਨੂੰ ਐ।
ਨਹੀਂ ਸਾਡੇ ਮਤਲਬ ਛੇ ਨੂੰ ਕਹਿੰਦੇ ਆ ਨਾ ਪਰ ਜਿਹੜੀ ਜਿਸ ਹਿਸਾਬ ਨਾਲ ਗਰਮੀ ਪੈਂਦੀ ਪਈ ਨਾ ਉਸ ਹਿਸਾਬ ਨਾਲ ਫੇਰ ਛੁੱਟੀਆਂ ਵਧਾ ਦੈਣੀਆਂ।
ਹਾਂ ਵੈਸੇ ਗਰਮੀ ਬੜੀ ਏ ਹੋ ਸਕਦੀ ਹੈ ਨੈਕਸਟ ਤੇ, ਬੜੀ ਗਰਮੀ ਏ।
ਹਾਂ ਤੇ ਉਹ ਛੁੱਟੀਆਂ ਅੱਗੇ ਕਰ ਸਕਦੇ ਨੇ ਆ ਛੁੱਟੀਆਂ, ਐਕਸਟੈਂਡ ਕਰ ਦੇਣਗੇ ਅੱਗੇ। ਕਿਉਂਕਿ ਇਹ ਹਰ ਵਾਰੀ ਏਦਾਂ ਹੀ ਕਰਦੇ ਨੇ ਬਾਈ, ਤੇਈ ਜੁਲਾਈ ਨੂੰ ਜਾ ਕੇ ਸਕੂਲ ਪ੍ਰੋਪਰ ਪ੍ਰੋਪਰ ਲਗਾਉਂਦੇ ਨੇ ਹੈ ਓੱਦਾਂ ਨਹੀਂ ਲੱਗਦਾ ਇਹਨਾਂ ਦਾ ਸਕੂਲ।
ਅੱਛਾ।
ਬਾਈ, ਤੇਈ ਨੂੰ ਜਾ ਕੇ ਲੱਗਦਾ ਹੈ। ਹਰ ਵਾਰੀ ਏਦਾਂ ਹੀ ਹੁੰਦਾ ਛੁੱਟੀਆਂ ਵ ਜੇ ਹਫ਼ਤਾ ਲੇਟ ਕਰ ਦਿੰਦੇ ਨੇ ਸਕੂਲ
ਗਰਮੀ ਵੀ ਬੜੀ ਐ ਨਾ ਬੱਚੇ ਗਰਮੀ ਚ ਵੀ ਕਿ ਕਰਨ ਹੈ ਜਾਣਾ ਸਵੇਰੇ ਕਲਾਸ ਵਿੱਚ ਵੀ ਗਰਮੀ, ਫੇਰ ਛੁੱਟੀ ਵੇਲੇ
ਸਾਰੇ ਅੱਜ-ਕੱਲ ਦੇ ਬੱਚਿਆਂ ਦੇ ਬੱਚੇ ਹੈਗੇ ਨੇ ਦੁਨੀਆਂ ਦੇ, ਮੈਡਮਾਂ ਨੂੰ ਚਾਹੀਦੇ ਪੱਖੇ ਦੋ-ਦੋ ਲਾ ਕੇ ਇਹਨਾਂ ਨੂੰ ਬੈਠਾ ਕੇ ਰੱਖਣ। ਸਕੂਲ ਦੀ ਛੁੱਟੀਆਂ ਨਾ ਵਧਾਣ, ਜਿੱਦਾਂ ਇਹਨਾਂ ਨੇ ਪਰੇਸ਼ਾਨ ਕੀਤਾ ਐ। ਕ ਕੰਮ ਕਰਨਾ ਔਖਾ, ਸੋਣਾ ਔਖਾ, ਰਾਤੀ ਵੀ ਇੰਨੀ ਮੁਸ਼ਕਿਲ ਸੁਾਣੇ ਆ ਆਪਾਂ ਇਹਨਾਂ ਨੂੰ।
ਅਰੇ ਸਕੂਲ ਚਲੋ ਫੇਰ ਵੀ ਟਾਈਮ ਨਿਕਲ ਜਾਂਦਾ ਵੇ। ਸਕੂਲ ਤੋਂ ਜੋ ਛੁੱਟੀ ਦਾ ਟਾਈਮ ਹੁੰਦਾ ਐ, ਉਸ ਟਾਈਮ ਬੱਚੇ ਬੱਚੇ ਬੇਹਾਲ ਹੋਏ ਹੁੰਦੇ ਨੇ, ਲਾਲ ਇਕਦਮ ਪੱਖੇ ਹੁੰਦੇ ਨੇ ਬਚਾਰੇ ਆਣਗੇ ਤੇ ਰੋਣਾ, ਮੰਮਾ ਗਰਮੀ-ਗਰਮੀ-ਗਰਮੀ।
ਤੇ ਫੇਰ ਪੜ੍ਹਨਾ ਵੀ ਜ਼ਰੂਰੀ ਐ ਨਾ, ਕੀ ਕਰ ਸਕਦੇ ਨੇ।
ਹਾਂ ਉਹ ਤੇ ਕੇ ਇ ਏ।
ਪੜਨਾ ਗਰਮੀ ਦੇ ਚੱਕਰ ਚ ਇਹਨਾਂ ਨੂੰ ਜਿੰਨਾ ਮਰਜ਼ੀ ਘਰ ਬਿਠਾਈ ਜਾਓ ਹੋਰ, ਹੋਰ ਇਹਨਾਂ ਨੇ ਕਿਤਾਬਾਂ ਦੀ ਬੋਲਣੀਆਂ ਤੇ ਬਤਮੀ ਹੋਰ ਉਹਨਾਂ ਨੇ ਕਰੀ ਜਾਣੀਆਂ ਸਾਰੀਆਂ।
ਪਰ ਪੜਨ ਦਾ ਹੋ ਰਿਹਾ ਟਾਈਮ ਬੱਚੇ ਨੂੰ ਚੱਲ। ਥੋੜ੍ਹਾ ਪੜ੍ਹ ਲੈਂਦਾ। ਸਕੂਲ ਵਾਲਿਆਂ ਨੇ ਹੁਣ ਕੀ ਕੀਤਾ ਆਪਣਾ ਹੋਰ ਹਫ਼ਤੇ ਦੀਆਂ ਔਨਲਾਈਨ ਕਲਾਸਿਸ ਦੇਣ ਲੱਗ ਇਹਨਾਂ ਨੇ ਹੋਰ ਨੀ ਪੜ੍ਹਨਾ, ਉਹ ਮਨ ਕਰਦਾ ਤੇ ਨਲਾਈਨ ਕਲਾਸਿਸ ਲਗਾ ਲੈਂਦੇ ਐ।
ਹਾਂ।
ਨੀ ਕਰਦਾ ਤੇ ਨਈ ਲਗਾਣੀ।
ਹਾਂ-ਹਾਂ, ਬਸ ਆਈ ਰਹਿਣਾ ਚੱਕਰ ਆ ਬੱਚੇ ਆਪਣੀ ਮਰਜ਼ੀ
ਨਹੀਂ ਅਸ ਨੀਂ ਵੀ ਅਸੀਂ ਨਹੀਂ ਲਗਾਵਾਂਗੇ।
ਬੱਚਿਆਂ ਨੂੰ ਔਨਲਾਈਨ ਕਲਾਸ ਦਿਓ ਤੇ ਇੱਧਰੋਂ ਦੀ ਉਹਨੂੰ ਅੱਜ ਕੱਲ ਫੋਨਾ ਚ ਆਪਸ਼ਨ ਚੱਲ ਗਿਆ। ਇੱਧਰੋ ਔਨਲਾਈਨ ਕਲਾਸ ਚਲਦੀ ਪਈ ਐ ਇਧਰੋਂ ਕਾਰਟੂਨ ਚਲਾ ਲੈਂਦੇ ਨੇ, ਸਕਰੀਨ ਸ਼ੇਅਰ ਕਰਕੇ।
ਹਾਂ ਸਕਰੀਨ ਡਿਵਾਈਡ ਕਰ ਲੈਂਦੇ ਨੇ।
ਡਿਵਾਈਡ ਕਰਕੇ ਆਪਣੇ ਕੰਮ ਕੱਢਦੇ ਨੇ, ਉਹ ਬੱਚੇ ਬੱਚੇ ਕਿਹੜੇ ਕੱਟ ਹੈਗੇ ਨੇ ਬੱਚੇ ਸਭ ਤੋਂ ਤਾਂਹ ਦੀ ਚੀਜ਼ ਆ ਹਰ ਚੀਜ਼ ਇਹਨਾਂ ਨੂੰ ਆ ਗਈ ਦੀ ਏ।
ਯਾਰ ਨੇ ਨਾ ਇਹ ਹੀ ਨਾ ਇਹਨਾਂ ਦੇ ਜਿਹੜੇ ਕੋਵਿਡ ਦੇ ਵਿੱਚ ਇਹਨਾਂ ਦੀ ਨਲਾਈਨ ਕਲਾਸਿਸ ਲੱਗੀਆਂ ਨੇ ਨਾ। ਇਹ ਜ਼ਿਆਦਾ ਤੇਜ਼ ਹੋ ਗਏ ਨੇ, ਉਹ ਇਨ ਬਿਟਵੀਨ ਐ, ਬਹੁਤ ਤੇਜ਼ ਹੋ ਗਏ ਨੇ। ਇਹਨਾਂ ਨੂੰ ਹੁੰਦਾ ਕਿ ਅਸੀਂ ਸੱਭ ਜਾਣ, ਅਸੀਂ ਸੱਭ ਕੁੱਛ ਆਪੇ ਹੀ ਕਰ ਲਵਾਂਗੇ।
ਹਾਂਜੀ-ਹਾਂਜੀ।
ਉਹੀ ਨਾ ਕੋਈ ਵੀ ਪ੍ਰੋਬਲਮ ਏ, ਕੁੱਛ ਇਹਨਾਂ ਨੂੰ ਕੁੱਛ ਚਾਹੀਦਾ, ਕੁੱਛ ਸਮਝ ਨਹੀਂ ਆ ਰਿਹਾ ਫਟਾਫਟ ਯੂਟਿਊਬ ਤੇ ਪਾਇਆ। ਇਹਨਾਂ ਨੂੰ ਸਲਿਊਸ਼ਨ ਮਿਲ ਗਿਆ।
ਮਿਲ ਜਾ ਤਾਂ ਬੱਸ ਓਹੀ ਐ।
ਹਾਂ, ਗੂਗਲ ਨੂੰ ਪੁੱਛਿਆ ਐਵੇਂ ਤੇ ਬੱਸ ਉਹਨਾਂ ਨੂੰ ਸੱਭ ਕੁੱਛ ਹੋ ਗਿਆ। ਸੋਚਦੇ ਨੇ ਅਸੀਂ ਆਪੇ ਕੁੱਛ ਕਰਲਾਂਗੇ।
ਸਾਡੇ ਨਾਲੋਂ ਜ਼ਿਆਦਾ ਸਿਆਣੇ ਨੇ ਨਾ ਉਹ। ਉਹ ਕਹਿੰਦੇ ਆ, ਉਹ ਕਹਿੰਦੇ ਨੇ ਮਾਵਾਂ ਨੂੰ ਕੁੱਛ ਨੀ ਬਣਾਣਾ ਆਂਦਾ, ਜੋ ਕੁੱਛ ਆਂਦਾ ਨਾਂ ਸਾਨੂੰ ਆਂਦਾ।
ਹਾਂ, ਅਸੀਂ ਸਹੀ ਕਰਾਂਗੇ।
ਹਾਂ ਜੋ ਕੁੱਛ ਵੀ ਕਰ ਸਕਦੇ ਹਾਂ, ਅਸੀਂ ਕਰ ਸਕਦੇ ਆ, ਹੋਰ ਕੋਈ ਨੀ ਕੁੱਛ ਕਰ ਸਕਦਾ।
ਹਾਂ ਬਿਲਕੁਲ।
ਬੱਚੇ ਇਹ ਸੋਚਦੇ ਨੇ, ਮੈਂ ਉਹੀ ਵੇਖ ਕੇ ਹੈਰਾਨ ਹੁੰਦੀ ਪਈ ਆ, ਮੈਂ ਕਿਹਾ ਬੱਚੇ ਅਸੀਂ ਹੀ ਨਾ ਅਸੀਂ ਬੈਠੇ ਰਹਿੰਦੇ ਹਾਂ, ਜਿੱਥੇ ਮਾਂ ਪਿਓ ਨੇ ਬਿਠਾਣਾ ਬਹਿ ਜਾਣਾ। ਤੁਸੀਂ ਤੇ ਬਹਿੰਦੇ ਵੀ ਨਹੀਂ ਹੈਗੇ।
ਇਹ ਟਾਈਮ ਨਿਕਲ ਚੁੱਕਿਆ ਵੀ ਉਹ ਟਾਈਮ ਨਿਕਲ ਗਿਆ।
ਤੁਸੀਂ ਤੇ ਬਹਿੰਦੇ ਵੀ ਨੀ ਹੈਗੇ, ਤੁਹਾਨੂੰ ਬਿਠਾ ਕੇ ਜਾਓ। ਰੋਟੀ ਬਣਾਣੀ ਮਹੌਲ ਕੇ ਝੁੰਡੀ ਉੱਤੇ ਲੜ ਲੜ ਕੇ ਮੱਤਲਬ ਕਿ ਰੋ ਰੋ ਕੇ ਐਨੀਆਂ ਐਨੀਆਂ ਅੱਖਾਂ ਸੁੱਜੀਆਂ ਹੁੰਦੀ ਆ ਇੱਕ ਦੂਜੇ ਨੂੰ ਥੱਪੜ ਇੱਕ ਦੂਜੇ ਨੂੰ ਹੋਰ ਇਹ ਕੁੱਛ ਕਰਦੇ ਨੇ ਬੱਚੇ ਤੇ ਇੰਨਾ ਪਰੇਸ਼ਾਨ ਕਹਿਣ ਦੀ ਹੱਦ ਐ ਅੱਜ।
ਹਾਂਜੀ, ਚਲੋ ਠੀਕ ਐ ਮੈਂ ਰੱਖਦੀ ਆ ਮੇਰਾ ਨਾ ਬੇਟਾ ਬੁਲਾਉਂਦਾ ਪਿਆ।
ਠੀਕ ਐ ਜੀ।
ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,